ਹੈਲੋ ਸਤਿ ਸ਼੍ਰੀ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
ਹੋਰ ਕੀ ਹਾਲ ਸਭ ਠੀਕ ਬਸ ਵਾਸ ਵਧਿਆ ਵਧਆ ਹੋਰ ਕੀ ਕਰਦੇ ਤੁਸੀਂ
ਘਰ ਬੈਠੇ ਸੀ ਫਰੀ ਤੁਸੀਂ ਦੱਸੋ
ਬਸ ਮੈਂ ਵੀ ਕੁਛ ਨਹੀਂ ਬਸ ਬੈਠੀ ਦੀ ਸੀ ਮੈਂ ਚਲੋ ਹੁਣ ਤੁਹਾਨੂੰ ਪਤਾ ਤਾਂ ਹੈਗਾ ਟਾਈਮ ਦਾ ਵੀ ਕਿੰਨਾ ਜ਼ਿਆਦਾ ਸਾਨੂੰ ਜ਼ਰੂਰੀ ਹੁੰਦਾ ਹੈ ਨਾ ਅਸੀਂ ਉਹ ਚੀਜ਼ਾਂ ਤਾਂ ਲਾਗੂ ਹੀ ਨਹੀਂ ਕਰਦੇ ਉਹਨਾਂ ਨੂੰ।
ਸਹੀ ਗੱਲ ਆ ਅਸੀਂ ਫੋਨ ਤੇ ਹੀ ਟਾਈਮ ਵੇਸਟ ਕਰੀ ਜਾਂਦੇ ਹਾਂ ਹ-ਹ-ਹ।
ਦਿਨ ਕਰਵਾ ਲੋੋ ਭਾਵੇਂ।
ਹਾਂ ਸਹੀ ਗੱਲ ਐ
ਹਨਾ ਤੁਸੀਂ ਭਾਵੇਂ ਸਾਰਾ ਦਿਨ ਫੋਨ ਦੇਖਦੇ ਰਹੋ। ਕੁਛ ਦੇਖਦੇ ਰਹੋ ਅਸੀਂ ਨਹੀਂ ਥੱਕਾਂਗੇ ਜੇ ਸਾਨੂੰ ਕੋਈ ਹੋਰ ਕੰਮ ਕਰਨ ਲਈ ਕਹਿ ਦੋਗੇ ਨਾ ਪੜ੍ਹਨ ਲਈ ਕਹਿ ਦੋ ਜਾਂ ਕੁਛ ਓਦਾਂ ਕਹਿ ਦੋ ਤਾ ਥੋਰ ਥੱਕ ਜਾਣਗੇ। ਮੰਮਾ ਹੁਣ ਨਾ ਨੀਂਦ ਆ ਗਈ ਹੁਣ ਅਸੀਂ ਨਾ ਸੋਹਣ ਲੱਗੇ ਏਦਾਂ ਕਰਦੇ ਨੇ ਬੱਚੇ। ਦੇਖੋ ਬੱਚਿਆਂ ਨੂੰ ਨਾ ਸਮਝਾਉਣਾ ਵੀ ਬਹੁਤ ਜ਼ਰੂਰੀ ਹੈ ਟਾਈਮ ਬਾਰੇ ਦੇਖੋ ਅੱਜ ਇਕ ਨਾ ਟਾਈਮ ਦੀ ਵੈਲਿਊ ਵੀ ਬਹੁਤ ਜ਼ਿਆਦਾ। ਟਾਈਮ ਇੱਕ ਵਾਰ ਨਿਕਲ ਜਾਏ ਨਾ ਉਹ ਵਾਪਿਸ ਨਹੀਂ ਆ ਸਕਦਾ।
ਉਹੀ ਹੈ ਨਾ ਫਿਰ ਬੰਦੇ ਕੋਲ ਪਛਤਾਵਾ ਹੀ ਰਹਿ ਜਾਂਦਾ ਕਿ ਹਾਂ ਮੈਂ ਉਸ ਟਾਈਮ ਐਵੇਂ ਕਰ ਲੈਣਾ ਸੀ ਐਵੇਂ ਹੁਣ ਮਤਲਬ ਇਹ ਸਭ ਦੇ ਨਾਲ ਹੀ ਬੀਤਦੀ ਹੈ ਇਹ ਗੱਲ। ਅਸੀਂ ਆਪਣੇ ਬਜ਼ੁਰਗਾਂ ਨੂੰ ਵੀ ਦੇਖ ਲਿ ਉਹ ਵੀ ਕਹਿੰਦੇ ਨੇ ਵੀ ਹਾਂ ਜੇ ਉਹ ਟਾਈਮ ਚ ਐਵੇਂ ਹੋ ਜਾਂਦਾ ਤਾਂ ਐਵੇਂ ਵਧੀਆ ਰਹਿੰਦਾ ਚੀਜ਼ ਲੈ ਲੈਂਦੇ ਆ ਕੰਮ ਕਰ ਲੈਂਦੇ। ਤਬਦੀ ਰਹਿੰ ਤੇ ਹਨਾ ਸੁਣਿਆ ਸੀ ਆਪਣੇ ਪੇਰੈਂਟਸ ਨੂੰ ਦਾਦਾ ਦਾਦੀ ਨੂੰ ਸਭ ਨੂੰ ਸੁੋਣੇ ਆ ਹਮ ਹਮ
ਜ਼ਿਆਦਾਤਰ ਇੱਕ ਤਾਂ ਕੀ ਹੁੰਦਾ ਆ ਮਤਲਬ ਮੈਂ ਆਪਣੇ ਸਕੂਲ ਟਾਈਮ ਸਾਨੂੰ ਕੀ ਹੁੰਦਾ ਸਕੂਲ ਕਾਲਜ ਟਾਈਮ ਇਦਾਂ ਹੁੰਦਾ ਸੀ। ਜੀ ਸਾਨੂੰ ਜ਼ਿਆਦਾਤਰ ਦੱਸਿਆ ਜਾਂਦਾ ਸੀ। ਕਿ ਤੁਸੀਂ ਅਗਰ ਮਤਲਬ ਜਿਵੇਂ ਸਾਨੂੰ ਹਮੇਸ਼ਾ ਟਾਸ ਦਿੱਤੇ ਜਾਂਦੇ ਸੀ ਕਾਲੇਜ ਵਿੱਚ ਹੇਨਾ। ਅਤੇ ਪ੍ਰੋਜੈਕਟ ਜਾਂਦੇ ਸੀ। ਕਾਫੀ ਸਾਨੂੰ ਨਾ ਪੂਰੇ ਇਹਨਾਂ ਨੇ ਨਾ ਥ੍ਰੀ ਮੰਥਸ ਦੇ ਵਿੱਚ ਪੂਰਾ ਉਹਨਾਂ ਨੇ ਸਾਨੂੰ ਟਾਰਗੇਟ ਦੇ ਦਿੱਤਾ ਹੁੰਦਾ ਹੈ ਅਤੇ ਫਿਰ ਸਾਨੂੰ ਹੁੰਦਾ ਕਿ ਸਾਨੂੰ ਇਸ ਡੇਟਾ ਨੂੰ ਅਸੀਂ ਸਬਮਿਟ ਕਰਾਉਣੀ ਹੈ ਨਾ। ਅਸੀਂ ਹੁਣ ਕੀ ਕਰ ਲੈਂਦੇ ਸੀ ਇਕ ਸ਼ਡਊਲ। ਬਣਾ ਲੈਂਦੇ ਸੀ। ਟਾਈਮ ਦਾ ਇੱਕ ਪੂਰਾ ਸ਼ਡਿਊਲ ਬਣਾ ਲਿਆ। ਚਾਰ ਕੋਲਮਸ ਜੇ ਿਹ ਤੇ ਸਾਨੂੰ ਬਹੁਤ ਜ਼ਿਆਦਾ ਅਰਜੈਂਟ ਆ ਮਤਲਬ ਜੋ ਕਿ ਸਾਨੂੰ ਕਿ ਇੱਕ ਮਹੀਨੇ ਦੇ ਅੰਦਰ ਦਾ ਦਿਨ ਹੈ ਉਹ ਅਸੀਂ ਪ੍ਰੋਜੈਕਟ ਪਹਿਲੇਾਂ ਕਰ ਲਾਂਗੇ ਜੋ ਸਾਨੂੰ ਥੋੜ੍ਹਾ ਰੋਕ ਕੇ ਦੇਣਾ ਉਹਨੂੰ ਆਪ ਆਪਾਂ ਬਾਅਦ 'ਚ ਕਰ ਲਾਂਗੇ
ਉਹ ਬਸ ਇਨਸਾਨ ਫਿਰਲੀਨੀਅਡਾ ਹੋ ਜਾਂਦਾ ਨਾ ਤੁਹਾਨੂੰ ਪਤਾ ਵੀ ਹਰੇਕ ਦੇ ਨਾਲ ਹੀ ਹੁੰਦਾ
ਬਿਲਕੁਲ ਬਿਲਕੁਲ ਫੇਿਰ ਉਸ ਕਰਕੇ ਨਾ ਅਸੀਂ ਨਾ ਇੱਕ ਨਾ ਆਪਣਾ ਉਹ ਬਣਾ ਲੈਂਦੇ ਹਾਂ ਚਾਰਟ ਬਣਾ ਲੈਂਦੇ ਹਾਂ ਜਿਹੜਾ ਸਾਨੂੰ ਕੰਮ ਬਹੁਤ ਅਰਜੈਂਟ ਆ ਉਹ ਹੁਣੇ ਕਰ ਲਓ ਜਿਹੜਾ ਅਰਜੈਂਟ ਨਹੀਂ ਹੈਗਾ ਉਹਨੂੰ ਥੋੜ੍ਹਾ ਡਿਲੇਅ ਕਰ ਲਉ ਇੱਦਾਂ ਕੀ ਹੋਏਗਾ ਸਾਨੂੰ ਕਰਨ ਵੇਲੇ ਵੀ ਉਹ ਨਹੀਂ ਹੈਗੀ ਅਤੇ ਨਾ ਸਾਨੂੰ ਬਾਅਦ 'ਚੋਂ ਪਛਤਾਵਾ ਵੀ ਨਹੀਂ ਹੋਏਗਾ ਕਿ ਨਹੀਂ ਕਿੱਦਾਂ ਕਿਸੇ ਵੇਲੇ ਇੱਦਾਂ ਹੋ ਜਾਂਦਾ ਆ ਸਾਰਾ ਟਾਈਮ ਸਾਡਾ ਨਿਕਲ ਜਾਂਦਾ ਹੈ ਅਸੀਂ ਬਾਦ ਕਹਿੰਦੇ ਆ ਰ ਆ ਸ਼ਿਟ ਕਾਸ਼ ਮੈਂ ਉਦੋਂ ਕਰ ਲਿੱਤਾ ਹੁੰਦਾ
ਕਰ ਲਿੱਤਾ ਹੁੰਦਾ ਸਹੀ ਗੱਲ ਹਮ
ਤਾਂ ਆਪ ਇਹ ਚੀਜ਼ਾਂ ਕਰਦੇ ਆਾਂ ਅਸੀਂ ਵੀ ਕਹਿੰਦੇ ਹਾਂ ਨਾ ਯਾਰ ਉਦੋਂ ਮੈਂ ਬਣਾ ਲੈਂਦੀ ਹਨਾ ਮੈਂ ਕਰ ਲੈਂਦੀ ਮੈਂ ਕਿਉਂ ਨੀ ਬਣਾਇਆ ਅਸੀਂ ਏਦਾਂ ਹੀ ਕਰ ਲੈਦੇ ਹੁੰਦੇ ਹਾਂ ਹਾਂਜੀ
ਨਹੀਂ ਹੁਣ ਮੈਂ ਦੇਖਿਆ ਵੀ ਮੈਂ ਨਾ ਹੁਣ ਫੋ ਮਤਲਬ ਬਹੁਤ ਮੈਂ ਲਿਮਟ ਟਮ ਲਈ ਚਲਾਦੀ ਆ ਮਤਲਬ ਮੈਂ ਦੇਖਦੀ ਨੀ ਹੈਗੀ ਕੋਈ ਚਾਹੇ ਕੋਈ ਨੋ ਮੈਂ ਤਾਂ ਇਗਨੋਰ ਕਰ ਦਿੰਦੀ ਹਾਂ ਕਿ ਮਤਲਬ ਐ ਵੀ ਨੀ ਕਿ ਨੋਟੀਫਿਕੇਸ਼ਨ ਬੰਦ ਕਰਤੀ ਮੈਂ ਇਗਨੋਰ ਹੀ ਕਰ ਦਿੰਦੀ ਆਾਂ ਕਿ ਕੋਈ ਨਾੱਜਦਾੱ ੀ ਜਾਵੇ ਜਿਹਨੂੰ ਐਮਰਜੈਂਸੀ ਉਹ ਕਾਲ ਕਰ ਲੂਗਾ ਕਰ ਲੂਗਾ ਹਨਾ ਫੇਿਰ ਹੁਣ ਐਵੇਂ ਇਨਾ ਉਹ ਕਰੀ ਜਾਈਏ
ਕੇ ਵੜ ਗਏ ਨਾ ਅੰਦਰ ਤੇ ਤੁਸੀਂ ਫੇਰ ਉੱਥੇ ਵੜੇ ਰਹਿਣਾ
ਉਹ ਤਾਂ ਹੀ ਲੱਦਾ ਘੰਾ ਡੇਢ ਘੰਟਾ ਕਿਵੇਂ ਰ ਰੋਲ
ਹੋਰ ਕੀ ਹਾਂਜੀ ਹਾਂਜੀ ਏਦਾਂ ਹੋਏਗਾ ਕਿ ਤੁਹਾਨੂੰ ਪਤਾ ਨੀ ਯਾਰ ਮੈਂ ਕਈ ਕ ਤੁਹਾਨੂੰ ਪਤਾ ਕਈ ਲੋਕ ਜਿਵੇਵੇਂ ਵਾਸ਼ਰੂਮ ਜਾਂਦੇ ਆ ਫੋਨ ਲੈ ਕੇ ਜਾਂਦੇ ਨੇ
ਬਹੁਤ ਗਲਤ ਗੱਲ ਹੈ ਦੇਖੋ ਫੋਨ ਦਾ ਮਤਲਬ ਰੱਬ ਦਾ ਇੱਕ ਮਤਲਬ ਲਕਸ਼ਮੀ ਦਾ ਇੱਕ ਰੂਪ ਮੰਨਿਆ ਜਾਂਦਾ ਵੀ ਸਾਡਾ ਦੇਖੋ ਅੱਜ ਕੱਲ੍ਹ ਪੈਸਾ ਵੀ ਇਹਦੇ ਵਿੱਚ ਹੁੰਦਾ ਜਿਵੇਂ ਸਾਡੇ ਹਿੰਦੂ ਲੋਕਾਂ ਦੇ ਕਹਿੰਦੇ ਆ ਸਾਡਾ ਪੈਸਾ ਵੀ ਇਹਦੇ ਵਿੱਚ ਹੁੰਦਾ ਅਸੀਂ ਇੱਥੋਂ ਹੀ ਮਤਲਬ ਟਰਾਂਜੈਕਸ਼ਨ ਕਰਦਾ ਗੂਗਲ ਪੇ ਚਲਾਇਆ ਜਾਂ ਕੁਛ ਹੋਰ ਮਤਲਬ ਚਲਾਇਆ ਕੋਈ ਐਪਸ ਹੁੰਦੀ ਹੈ ਇਸ ਤਰ੍ਹਾਂ ਦੀਆਂ ਹਨਾ ਮਤਲਬ ਉਹਨੂੰ ਵੀ ਤੁਸੀਂ ਵਾਸ਼ਰੂਮ ਚ ਲੈ ਕੇ ਜਾ ਰਹੇ ਕਿੰਨੀ ਮਾੜੀ ਗੱਲ ਹੈ ਜੀ।
ਬਿਲਕੁਲ ਬਿਲਕੁਲ ਔਰ ਇਹ ਵੀ ਨਹੀਂ ਕਰਨਾ ਇਹਨਾਂ ਨੇ ਵਾਸ਼ਰੂਮ ਜਾ ਕੇ ਓ ਫੋਨ ਆਨ ਹੋਏਗਾ ਵਾਸ਼ਰੂਮ ਤਾਂ ਫਿਰ ਤਾਂ ਇੱਦਾਂ ਦੋ ਤਿੰਨ ਦੋ ਢਾਈ ਘੰਟੇ ਤਾਂ ਕਿਤੇ ਨਹੀਂ ਗਏ। ਜੇ ਨੋ ਬਿਨਾ ਫੋਨ ਤੋਂ ਜਾ ਰਹੇ ਨੇ ਤੇ ਫਿਰ ਤਾਂ ਪੰਜ ਮਿੰਟ ਵਿੱਚ ਆ ਜਾਣਗੇ ਦੇਖੋ ਉਹ ਵੀ ਚੀਜ਼ਾਂ ਗ਼ਲਤ ਹੈ ਨਾ।
ਸਹੀ ਗੱਲ ਹੈ।
ਟਾਈਮ ਆਪਣੇ ਅਸੀਂ ਵੇਸਟ ਕਰਦੇ ਪਏ ਹਾਂ।
ਹਾਂ ਨਾਲੇ ਇੰਨੀ ਗੰਦਗੀ ਵਾਲੀ ਜਗ੍ਹਾ ਤੇ ਅਸੀਂ ਬੈਠੇ
ਹੋਰ ਕੀ ਤੁ ਫੋਨ ਲੈ ਕੇ ਜਾ ਰਹੇ ਆ ਉੱਥੇ ਸ ਸਹੀ ਗੱਲ ਆ ਸੋ ਚੀਜ਼ਾਂ ਲਈ ਚਲੋ ਬਿਲਕੁਲ ਬਿਲਕੁਲ ਹੁੰ
ਮੇਰੇ ਹਸਬੈਂਡ ਮੇਰੀੂੰ ਨਾ ਫਰੈਂਡ ਹੈ ਮਤਲਬ ਉਹ ਦੇ ਹਸਬੈਂਡ ਨੇ ਮਤਲਬ ਫੋਨ ਚਲਾ ਚ ਤੇ ਫੋਨ ਹੀ ਗੇਰਤਾ ਸ਼ੀਟ ਦੇ ਵਿੱਚ ਦੂਸੀ ਦੂਸਰੀ ਉਹਨਾਂ ਦੀ ਸੀਟਿੰਗ ਸ਼ੀਟ ਸੀ ਵਿੱਚ ਵਿੱਚ ਗੇਰ ਤਾਂ ਉਹਦੇ ਫਿਰ ਫਾਦਰ ਹੀ ਲੈ ਨੇ ਨਾ ਪੋਲੀਥਨ ਪਾ ਕੇ ਹੱਤ ਵਿੱਚਵੇ ਕੱਢਿਆ ਫਿਰ ਉਹਨਾਂ ਨੇ ਸਾਫ਼ ਸੂਫ਼ ਕਰਕੇ ਜਾ ਕੇ ਸੇਲ ਕਰਤਾ। ਮੈਂ ਕਿਹਾ ਆਏ ਹਾਏ ਕਿਵੇਂ ਲੱਤਾਂ ਹੋਊਗਾ। ਉਹਨੇ ਕਿੰਨੇ ਚਾਅ ਨਾਲ ਲਿੱਤਾ ਫੇਿਰ ਸਸਤਾ ਮਿਲ ਗਿਆ ਮੋਬਾਇਲ ਉਹਨੂੰ ਕੀ ਪਤਾ ਵੀ ਕਿਆ ਹੋਇਆ ਮੋਬਾਇਲ ਨੂੰ। ਕੀ ਹੋਇਆ ਸਹੀ ਗੱਲ। ਮੈਂ ਕਿਹਾ ਮੈਂ ਕਿਹਾ ਮੈਂ ਤਾਂ ਆਪਣੀ ਫਰੈਂਡ ਨੂੰ ਕਹਿੰ ਮੈਂ ਕਿਹਾ ਮੈਂ ਤੋਂ ਬਾਅਦ ਚ ਕੁਛ ਗੀ ਬਸ ਮੈਂ ਕਿਹਾ ਮੈਂ ਨੀ ਲੈਣੀ ਤੇਰੀ ਸਟੋਰੀ ਸੁਣ ਗ ਨਾ ਮੈਂ ਕਿਹਾ ਮੈਂ ਨੀ ਲੈਣੀ ਹੈਗੀ ਮੋਬਾਈਲ ਤਾਂ ਕਦੇ ਵੀ ਨੀ ਲੈਣਾ।
ਇਹੀ ਸਭ ਚੀਜ਼ਾਂ ਆਉਂਦੀਆਂ ਨੇ ਬਟ ਸਾਨੂੰ ਤਾਂ ਇਹੀ ਹੈ ਕਿ ਅਸੀਂ ਥੋੜ੍ਹਾ ਅਵੋਇਡ ਕਰੀਏ। ਅਸੀਂ ਟਾਈਮ ਨਾਲ ਥੋੜ੍ਹਾ ਚਲੀਏ। ਕਿਉ ਦੇਖੋਮ ਟਮ ਨਾਲ ਅਸੀਂ ਚੱਲਣਾ ਟਾਈਮ ਸਾਡੇ ਨਾਲ ਨਹੀਂ ਚੱਲਣਾ।
ਸਾਡੇ ਨਾਲ ਨੀ ਚੱਲਣਾ ਉਹ ਕਹਿੰਦੇ ਇੰਗਲਿਸ਼ ਚ ਕਹਾਵਤ ਹੈ ਨਾ ਟਾਈਮ ਹੈਸ ਵਿੰਗਸ ਮਤਲਬ ਸਮੇਂ ਦੇ ਤਾਂ ਪਰ ਹੁੰਦੇ ਨੇ ਕਦੋਂ ਪਰ ਲਾ ਕੇ ਨ ਨਲ ਗਿਆ ਸਾਨੂੰ
ਸਾਨੂੰ ਪਤਾ ਹੀ ਨਹੀਂ ਲੱਗਦਾ ਟਾਈਮ ਤਾਂ ਇੱਕ ਨਾ ਸਕਿੰਟਾਂ ਵਾਂਗ ਨ ਨਿਕਲਦਾ ਆਾਂ। ਬਸ ਪਤਾ ਹੀ ਨਹੀਂ ਚੱਲਦਾ ਕਿ ਮਤਲਬ ਹੁਣ ਤੁਸੀਂ ਇਹ ਦੇਖ ਲਓ ਮਤਲਬ ਤੁਸੀਂ ਸਾਲ ਦੇਖ ਲਓ ਕਦੋਂ ਚੜ੍ਹਿਆ ਸੀ ਅਤੇ ਅੱਜ ਪੰਜ ਪੰਜ ਮਹੀਨੇ ਖਤਮ
ਪੰਜ ਮਹੀਨੇ ਖ਼ਤਮ ਵੀ ਹੋ ਨਾਲੇ ਹੋ ਗਏ।
ਐ ਏਂਝ ਲੱਗਦਾ ਜਿਵੇਂ ਕੱਲ੍ਹ ਦੀ ਗੱਲ ਹੁੰਦੀ ਏ। ਅਹੀ ਏਦਾ ਹੀ ਕਰਦੇ, ਕਰਦੇ, ਕਰਦੇ, ਕਰਦੇ ਰੋਜ਼ ਟਾਈਮ ਨਿਕਲ
ਉਹ ਸਾਡੀ ਜ਼ਿੰਦਗੀ ਲੰਘ ਜਾਂਦੀ ਆਵੇ, ਕਰਦੇ, ਕਰਦੇ। ਉਹੀ ਨਾ ਵੀ ਜੋ ਇਨਸਾਨ ਨੇ ਕਰ ਲਿਆ ਆਪਣੀ ਜ਼ਿੰਦਗੀ ਵਿੱਚ ਜੋ ਅਚੀਵ ਕਰ ਲਿਆ, ਜੋ ਮਿਲ ਗਿਆ, ਉਹਨੂੰ ਮਤਲਬ ਓਹਨੇ ਕਮਾ ਲਿਆ। ਮਤਲਬ ਉਹ ਹੀ ਵਧੀਆਏ ਜਿਹੜਾ ਬਰਬਾਦ ਕਰਤਾ ਮੇਰਾ ਬੇਟਾ ਬੱਸ ਸਾਰਾ ਦਿਨ ਉਹ ਮਤਲਬ ਉਹਨੇ ਟਾਲ ਮਟੋਲੇ ਕਰਦੇ ਰਹਿਨਾ ਜਦੋਂ ਉਹਨ ਪੜਲ ਨਹੀਂ ਬਿਠਾਣਾ ਉਹਨੇ ਟਾਲ ਮਟੋਲ ਕਰ ਕਦੇ ਇੱਧਰ ਕਦੇ ਉੱਧਰ ਮੈਂ ਉਹਨੂੰ ਕਹਿੰਦੀ ਮੈਂ ਕਿਹਾ ਉਹੀ ਕੰਮ ਤੇਰਾ ਇੱਕ ਘੰਟੇ ਚ ਹੋਜੂਗਾ ਕਿੰਨੀ ਤੁ ਟਾਈਮ ਦੀ ਵੇਸਟੇਜ ਕਰਦਾ। ਆਰਾਮ ਨਾਲ ਤੂੰ ਖੇਲ ਵੀ ਲਵੇ ਕੁਛ ਹੋਰ ਐਕਟੀਵਿਟੀ ਵੀ ਕਰ ਲਵੇ। ਤੇ ਤੁੂੰ ਟੈਸ਼ਨ ਦੇ ਵਿੱਚ ਉਹੀ ਇੱਕ ਪੇਜ ਨੂੰ ਲੈ ਕੇ ਬੈਠਾ
ਬਸ, ਏਹੀ ਇੱਥੇ ਵੀ ਏਹੀ ਕੰਮ ਹੁੰਦੇ ਮੈ ਉਹਨਾਂ ਨੂੰ ਕਹਿ ਦੇਣਾ ਲਰਨ ਕਰ ਲੋ ਸੁਣਾਓ ਤੇ ਤੁਸੀਂ ਜਾਓ ਆਪਨਾ ਖੇਲੋ ਬਟ ਉਹਨਾਂ ਦੇ ਦਿਮਾਗ ਚ ਨਾ ਰੇਗੀ ਕਿ ਯਾਰ ਮੈਂ ਇੰਨਾ ਵੱਡਾ ਕੋਸ਼ਨ ਏ, ਮੈਂ
ਕਿਵੇਂ ਕਰਨਾ, ਨਹੀਂ ਫੇਰ ਐਗਜਾਮ ਟਾਈਮ ਕਿਵੇਂ ਹੋ ਜਾਂਦਾ ਉਹ?
ਹੋਰ ਕੀ, ਇਗਜ਼ਾਮ ਟਾਈਮ ਤਾਂ ਹੋਰ ਕੀ ਸਕਿੰਟਾਂ ਦੇ ਵਿੱਚ ਕੰਮ ਹੋ ਜਾਏਗਾ ਇਹਨਾਂ ਦਾ ਡਰ ਵੀ ਨਹੀ ਹੋਏਗਾ, ਕੁਛ ਵੀ ਨੀ ਹੋਏਗਾ, ਮੈਂ ਤੇ ਆਪ ਬੜਾ ਸਮਝਾ ਕੇ ਨਾ ਬਸ ਬੱਚਿਆਂ ਨੂੰ। ਦੇਖੋ ਅੱਜ ਕੱਲ੍ਹ ਤਾਂ ਸਕੂਲਸ ਦੇ ਵਿੱਚ ਵੀ ਜਿਵੇਂ ਟਾਈਮ ਟੇਬਲਸ ਬਨ ਗਏ ਹੋਏ ਨੇ ਬੱਚਿਆਂ ਹੇਨਾ, ਨੋਟਬੁੱਕਸ ਦੀ
ਤ ਸਾਡੇ ਟਾਈਮ ਵੀ ਤਾਂ ਹੁੰਦਾ ਸੀ, ਸਾਡੇ ਟਾਈਮ ਵੀ ਹੁੰਦਾ ਸੀਗਾ। ਹੁੰ, ਥਟੀ ਫਾਈਵ ਮਿੰਟ ਦਾ ਦੇਖੋ ਪੀਰੀਅਡਅ ਥਟੀ ਫਾਈਵ ਮਿੰਟ ਦਾ ਈ ਰੇਣਾ ਉਹ ਬ੍ਰੇਕ ਤੁਹਾਡੀ ਟਵੈਂਟੀ ਮਿੰਟ ਖਾ ਲੈ ਚਾਹੇ ਨਈ ਖਾ ਲੈ ਤੁਸੀਂ ਟਵੇਂਟੀ ਮਿਨਟ ਦੀ ਉ ਰੇਣੀ ਓ।
ਹਾਂਜੀ, ਹਾਂਜੀ ਦੇਖੋ ਇਹ ਵੀ ਸਭ ਇੱਕ ਉਹਨਾਂ ਨੇ ਸ਼ਡਿਊਲ ਬਣਾਇਆ ਨਾ ਹੋਇਆ ਸਭ ਕਿੰਨਾ ਵਧੀਆ ਤਰੀਕਾ ਏ। ਜੇ ਇੱਦਾਂ ਦਾ ਕੋਈ ਸ਼ਡਿਊਲ ਈ ਨੀ ਹੁੰਦਾ। ਕੁਛ ਨਹੀਂ ਹੁੰਦਾ, ਅਸੀਂ ਤਾਂ ਟਾਈਮ ਦੇ ਨਾਲ ਤਾਂ ਇੱਦਾਂ ਈ ਕਰਦੇ ਰੇਨਾ ਸੀ। ਆਪਣੇ ਅੰਦਾਜ਼ਿਆਂ ਨਾਲ ਉਹ ਵੀ ਚੀਜ਼ ਸਹੀ ਨਈ ਨਾ ਹੈਗੀ
ਸਹੀ ਗੱਲ ਏ।
ਇਹ ਵੀ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਨਾ
ਹਮ ਉਹੀ ਹੈ ਨਾ ਸਕੂਲ ਬੱਚੇ ਨੂੰ ਪੰਚੁਲਿਟੀ ਸਿਖਾਉਂਦਾ ਕਿ ਟਾਈਮ ਨੂੰ ਕਿਵੇਂ ਯੂਟੀਲਾਈਜ਼ ਕਰਨਾ ਆਪਣੇ ਲਿਮਿਟਿਡ ਟਾਈਮ ਦੇ ਵਿੱਚ ਇੰਨਾ ਕੰਮ ਅਸੀਂ ਕਿਵੇਂ ਕਰ ਲੈਣਾ ਦੇਖੋ ਉੱਥੇ ਬੱਚੇ ਅੱਠ ਅੱਠ ਲਗਾ ਕੇ ਆਹਦੇ ਆ ਬਰੇਕ ਵੀ ਹੁੰਦੀ ਆ ਖਾਣਾ ਵੀ ਖਾਂਦੇ ਨੇ ਆ ਤੇ ਮਤਲਬ ਦੇਖੋ ਗਰਾਊਂਡ ਵਿੱਚ ਪੀਅ ਦੇ ਵਿੱਚ ਬਾਕੀ ਸਾਰਾ ਮਤਲਬ ਹਰ ਇੱਕ ਸਬਜੈਕ ਕਰਦੇ ਨੇ
ਹਾਂਜੀ ਹਾਂਜੀ ਸਾਰਾ ਹੀ ਕਰਨਾ ਦੇਖੋ ਐਕਟੀਵਿਟੀਜ਼ ਦਾ ਵੀ ਹੁੰਦਾ ਜਿਵੇਂ ਬ੍ਰੇਕ ਆ ਕਲਾਸਿਸ ਨੇ ਬਿਲਕੁਲ ਬਿਲਕੁਲ ਰੱਬ ਨੂੰ ਵੀ ਤਾਂ ਯਾਦ ਕਰਨਾ
ਯਾਦ ਕਰ
ਹਨਾ ਬਿਲਕੁਲ ਬਿਲਕੁਲ ਜੀ ਮੈਂ ਤੁਹਾਡੇ ਨਾਲ ਉਹੀ ਤੇ ਗੱਲ ਕਰ ਰਹੀ ਹਾਂ ਜੀ ਇੱਦਾਂ ਦਾ ਕੋਈ ਸਿਸਟਮ ਹੁੰਦਾ ਹੀ ਨਾ ਤਾਂ ਫਿਰ ਕਿੱਦਾਂ ਰਹਿਣਾ ਆਪਣੇ ਹਿਸਾਬ ਦੇ ਨਾਲ ਚੱਲਣਾ ਸੀ ਨਾ ਫਿਰ
ਉਹੀ ਫੇਿਰ ਨਹੀਂ ਇਨਸਾਨ ਤੇ ਜਾਨਵਰ ਦੇ ਵਿੱਚ ਫ਼ਰਕ ਕੀ ਇਹੀ ਹੈ ਕਿ ਇਨਸਾਨ ਜਿਹੜਾ ਉਹ ਟਾਈਮ ਦੇ ਨਾਲ ਨਾਲ ਚੱਲਦਾ ਬਦਲਦਾ ਆਪਣੀ ਸੋਚ ਨੂੰ ਬਦਲਦਾ ਹੈ ਹਨਾ
ਬਿਲਕੁਲ ਬਿਲਕੁਲ ਆਪਣੇ ਤੌਰ ਤਰੀਕੇ ਹਾਂਜੀ ਆਪਣੇ ਤੌਰ ਤਰੀਕੇ ਵੀ ਸਾਨੂੰ ਬਦਲਣੇ ਪੈਂਦੇ ਆ ਟਾਈਮ ਨਾਲ ਹੈ ਨਾ ਜਿਵੇਂ ਆਪਾਂ ਆਪਣੀ ਗੱਲ ਕਰ ਲਈਏ ਜਿਵੇਂ ਆਪਾਂ ਕਹਿੰਦੇ ਹਾਂ ਜੋ ਚੀਜ਼ ਮਤਲਬ ਟਰੈਂਡਿੰਗ ਹੁੰਦੀ ਆ ਨਾ ਕੁ ਸੂਟ ਕਹਿ ਲਓ ਕੁਛ ਕਹਿ ਲਉ ਸਾਨੂੰ ਵੀ ਹੁੰਦਾ ਯਾਰ ਕਿੰਨਾ ਸੋਹਣਾ ਨਾਲ ਟੇੈਂਡਿੰਗ ਚਾਲਦਾ ਚਲਾਭਵੇ ਲ ਲਈ ਦੇਖੋ ਅਸੀਂ ਵੀ ਤਾਂ ਉਸ ਚੀਜ਼ ਨਾਲ ਚੱਲਦੇ ਪਏ ਨਾ ਦੇਖੋ ਚੱਲਣਾ ਵੀ ਪੈਂਦਾ ਹੈ ਹੈ ਨਾ ਜਿਸ ਜਿਸ ਹਿਸਾਬ ਦਾ ਸਮੇਂ ਜਾਂ ਜਿਸ ਹਿਸਾਬ ਦਾ ਮੋਲ ਚਾਲ ਹੁੰਦਾ ਨਾ ਸਾਨੂੰ ਉਹ ਚੀਜ਼ 'ਚ ਆਪਣੇ ਆਪਣੇ ਆਪ ਨੂੰ ਸ਼ਾਮਿਲ ਵੀ ਕਰਨਾ ਪੈਂਦਾ ਆ ਜ਼ਰੂਰੀ ਨਹੀਂੀ ਹੁੰਦਾ ਕਈ ਕਈ ਇੱਦਾਂ ਦੇ ਹੁੰਦੇ ਨਾ ਜਿਹੜੇ ਕਹਿੰਦੇ ਨੇ ਕਿ ਮਤਲਬ ਜਿਵੇਂ ਪੁਰਾਣੀ ਸੋਚ ਤੇ ਲਗਾਾਲ ਲੋ ਕਈ ਕਈ ੱਧਰ ਹੋਣਗੇ ਜਿਨ੍ਹਾਂ ਨੇ ਹਜੇ ਵੀ ਉਹਨਾਂ ਦੀ ਪੁਰਾਣੀ ਸੋਚ
ਪੁਰਾਣੀ ਸੋਚ ਹੀ ਹੁੰਦੀ ਹੈ ਮੋਸਟਲੀ ਹੁੰਦੀ ਹੈ ਲੋਕਾਂ ਦੀ ਪੁਰਾਣੀ ਸੋਚ ਹੀ ਹੁੰਦੀ ਹੈ ਹਮ
ਕੱਲ੍ਹ ਜਿਵੇਂ ਬੱਚੇ ਨੇ ਹੈ ਨਾ ਜਿਹੜੀ ਜਨੇਸ਼ਨ ਆ ਹੁਣ ਉਹਨਾਂ ਦੇ ਬੱਚਿਆਂ ਦੀ ਥੋੜ੍ਹੇ ਜਿਹੜੇ ਮਾਈੰਡਸੈੱਟ ਹੈ ਉਹ ਥੋੜ੍ਹੇ ਅਲੱਗ ਨੇ ਹਨਾ ਥੋੜੇ ਮਤਲਬ ਉਹਨਾਂ ਦਾ ਨੀ ਹੈਗਾ ਕਿ ਅਸੀਂ ਫਰੈਂਡਸ ਨਾਲ ਹਾਂ ਕੋਚ ਹੈਗੇ ਹਾਂ ਬਟ ਜਿਹੜੇ ਪੁਰਾਣੇ ਏਜ ਵਾਲੇ ਹੈਗੇ ਨੇ ਉਹ ਥੋੜ੍ਹੇ ਹੈ ਨਾ ਉਹਨਾਂ ਨੂੰ ਥੋੜ੍ਹੇ ਹੁੰਦਾ ਹੈ ਕਿ ਨਹੀਂ ਬਈ ਚੰਗਾ ਨਹੀਂ ਲੱਗਦਾ ਲੋਕ ਕੀ ਗੱਲਾਂ ਕਰਨਗੇ ਇਹ ੱਦਾਂ ਹੋਏਗਾ ੱਦਾਂ ਹੋਏਗਾ ਬਟ ਅੱਜ ਕ ਬੱਚਿਆਂ ਨੂੰ ਇਹ ਵੀ ਚੀਜ਼ ਨਹੀਂ ਹੈਗੀ
ਹਮ ਉਹੀ ਬੱਚਿਆਂ ਨੂੰ ਫੀਡਮ ਚਾਹੀਦੀ ਹੈ ਅੱਜ ਕੱਲ ਟਾਈਮ ਦੇ ਹਿਸਾਬ ਨਾਲ
ਜ਼ਿਆਦਾ ਫਰੀਡਮ ਦੇ ਕੇ ਵੀਨੂੰ ਨੁਕਸਾਨ
ਹਮ ਸਹੀ ਗੱਲ ਹੈ
ਸਾਨੂੰ ਤਾਂ ਇਹੀ ਹੈ ਨਾ ਕਿ ਚੱਲ ਕੋਈ ਨਾ ਚਲੇ ਜਾਗਾ ਫਿਰ ਕੀ ਹੋ ਜਾਵੇਗਾ ਇੱਕ ਵਾਰ ਬੱਚੇ ਨੇ ਸ਼ੁਰੂਆਤ ਕੀਤੀ ਨਾ
ਉਹ ਹੈਬਿਟ ਹੋ ਜਾਂਦੀਆਂ ਨਾ ਬੱਚਾ ਫੇਿਰ ਕਹਿੰ ਤੁਸੀਂਹਿਾਂ ਵੀ ਤਾਂ ਮੈਨੂੰ ਭੇਜਿਆ ਸੀ ੱਚੇਿਰ ਇਹੀ ਕਹਿੰਦੇ ਆ ਤੁਸੀਂ ਪਹਿਲਾਂ ਵੀ ਤਾਂ ਭੇਜ ਉਦ ਉਸ ਦਿਨ ਕਿਹੜਾ ਤੁਸੀਂ ਮੈਨੂੰ ਮਨਾ ਕੀਤਾ ਸੀ ਫੇਰ ਬੱਚੇ ਇਸ ਤਰ੍ਹਾਂ
ਏਦਾਂ ਬੋਲਦੇ ਨੇ ਫ ਬੱਚਿਆਂ ਨਾਲ ਤੇ ਅੱਜ ਕੱਲ੍ਹ ਬੋਲਿਆ ਵੀ ਨਹੀਂੀ ਜਾਂਦਾ ਹਲਕਾ ਜਿਹਾ ਕੁਛ ਬੋਲੋ ਬੱਚਿਆਂ ਨੂੰ ਜੇ ਨਾਲ ਹੀ ਕਿਵੇਂ ਗੁੱਸਾ ਕਰਕੇ ਬਹਿ ਜਾਂਦੇ ਨੇ
ਹਮ ਨਹੀਂ ਚਲੋ ਬੱਚਿਆਂ ਦੇਖੋ ਟਾਈਮ ਦੀ ਵੈਲਿਊ ਤਾਂ ਸਮਝਾਉਣੀ ਜ਼ਰੂਰੀ ਹਨਾ ਜੇ ਟਾਈਮ ਨੂੰ ਯੂਟੀਲਾਈਜ਼ ਕਰਨਗੇ ਦੇਖੋ ਸਟੱਡੀ ਦੇ ਨਾਲ ਨਾਲ ਕਿੰਨੀਆਂ ਆ ਹੁਣ ਕਿੰਨੇ ਬੱਚੇ ਵਧੀਆ ਹੁੰਦੇ ਨੇ ਲੋਕਾਂ ਦੇ ਬੱਚੇ ਸਕਿੱਲ ਵੀ ਲੈਂਦੇ ਨੇ ਟਾਈਮ ਦੇ ਨਾਲ ਕੋਈ ਸਕਿੱਲ ਇੰਪਰੂਵ ਕਰ ਲੈਂਦੇ ਹੈ ਕਿਸੇ ਨੇ ਕੰਪਿਊਟਰ ਕੁਛ ਕਰ ਲਿਆ ਕੁੱਛ ਕਰ ਲਿਆ ਕੋਈ ਹੋਰ ਸਕਿੱਲ ਡਿਵੈਲਪ ਕਰ ਲਈ ਵੀ ਡਿਜ਼ਾਇਨਿੰਗ ਦਾ ਹੋ ਗਿਆ ਜਾਂ
ਅੱਜ ਕੱਲ ਬਿਲਕੁਲ ਬਿਲਕੁਲ ਬਿਲਕੁਲ ਅੱਜ ਕੱਲ ਤਾਂ ਬਥੇਰੇ ਕੋਰਸਿਸ ਨੇ ਬਸ ਸਾਡੇ ਕਰਨ ਦਾ ਅਤੇ ਆਪਣੇ ਟਾਈਮ ਨੂੰ ਮ
ਉਹ ਮਤਲਬ ਫਰੀ ਆਫ ਕਸਟ ਸਾਨੂੰ ਯੂਟਿਊਬ ਤੇ ਵੀ ਮਿਲ ਜਾਂਦੇ ਆ ਉਹੀ ਹੈ ਵੀ ਜੇ ਬੱਚਾ ਟਾਈਮ ਮੈੇਜ ਕਰੇ ਅਸੀਂ ਵੀ ਟਾਈਮ ਨਾਲ ਉਹਨਾਂ ਦੇ ਮੈਨੇਜ ਕਰੀਏ ਮਤਲਬ ਕਿੰਨਾ ਮਤਲਬ ਬੰਦੇ ਕੋਲ ਖੁੱਲ੍ਹਾ ਟਾਈਮੁੰਦਾ ਚੌਵੀ ਘੰਟੇ ਥੋੜੀ ਥੋੜੀ
ਬਿਲਕੁਲ ਬਿਲਕੁਲ ਚਲ ਹਾਂਜੀ ਹਾਂਜੀ ਚਲੋ ਅਸੀਂ ਇਹੀ ਕਰਾਂਗੇ ਆਪਣਾ ਟਾਈਮ ਨੂੰ ਥੋੜਾ
ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਫੇਰ ਕਦੇ ਮਿਲਦੇ ਆ ਫਿਰ ਡਿਸਕਸ ਕਰਾਂਗੇ ਇਸ ਬਾਰੇ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ